ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ।
ਕਿਵੇ ਓ?
ਵਧੀਆ ਜੀ ਵਧੀਆ ਤੁਸੀਂ ਦੱਸੋ?
ਵਧੀਆ
ਹੋਰ ਕੀ ਬਸ ਕੁਛ ਨੀ ਜੀ ਮੈਂ ਨਾ ਫੋਨ ਲੈ ਕੇ ਬੈ, ਠੀ ਸੀ ਤੇ ਮੈਂ ਚੈੱਕ ਕਰਦੀ ਪਈ ਸੀ ਕਿ ਮੈਂ ਸੂਟ ਦੋ ਤਿੰਨ ਓਨਲਾਈਨ ਲੈ ਲਵਾਂ।
ਅੱਛਾ ਅੱਛਾ, ਅੱਛਾ ਅੱਛਾ।
ਬਾਹਰ ਜਾਇਆ ਨੀ ਜਾਂਦਾ ਕਿਉਂਕਿ ਗਰਮੀ ਬਹੁਤ ਐ।
ਹਾਂ, ਇਹ ਤਾਂ ਹੈ ਹੁਣ ਤੇ ਮਤਲਬ ਘਰ ਬੈਠ ਕੇ ਹੀ ਆਪਾਂ ਓਨਲਾਈਨ ਸ਼ੋਪਿੰਗ ਕਰ ਸਕਦੇ ਹਾਂ।
ਹਾਂ ਕਿੰਨਾ ਸੌਖ ਬਣਿਆ ਨਾ। ਕੀ ਮਤਲਬ, ਆਪਾਂ ਘਰੇ ਬੈਠ ਕੇ ਹੀ ਚੀਜ਼ਾਂ ਨੂੰ ਲੈ ਲੈਂਦੇ ਹਾਂ। ਮੈਂ ਕਿਹਾ, ਅਗੋਂ ਐਤਵਾਰ ਆਉਂਦਾ ਪਿਆ।
ਹਾਂਜੀ ਹਾਂਜੀ, ਨਹੀਂ ਨਹੀਂ ਬਿਲਕੁਲ ਸਹੀ ਐ। ਹੁਣ ਤੇ ਬਾਹਰ ਜਾਣ ਦੀ ਲੋੜ ਹੀ ਨੀ ਹੈਗੀ। ਘਰ ਬੈਠ ਕੇ ਆਪਣੀ ਔਨਲਾਈਨ ਸ਼ੋਪਿੰਗ ਕਰੋ।
ਨਹੀਂ-ਨਹੀਂ ਹਾਂ, ਬਸ ਏਦਾਂ ਹੀ ਕਰ ਲਈਦੀ ਹੈ, ਜਦੋਂ ਜੀਅ ਕਰਦਾ ਅਸੀਂ ਔਨਲਾਈਨ ਵੀ ਲੈ ਲੈਂ ਨੇਆਂ ਫੋਨਾਂ ਤੋਂ, ਤੇ ਜੇ ਦਿਲ ਕਰਦਾ, ਕਿ ਕਿਤੇ ਬਾਹਰ ਘੁੰਮ ਆਈਏ ਤੇ ਫੇਰ ਤੇ ਬਾਹਰ ਵੀ ਚਲੇ ਜਾਈਦਾ।
ਬਹੁਤ ਵਧੀਆ ਚਲੋ ਵਧੀਆ ਹੁਣ ਤੇ ਕਿਸੇ ਵੀ ਗਰਮੀ ਨਹੀਂ, ਜਦੋਂ ਆਇਆ-ਜਾਇਆ ਜਾਂਦਾ ਤੇ ਚਲੋ ਚੀਜ਼ ਔਨਲਾਈਨ ਸ਼ੋਪ ਕਰ ਲਈ ਜਦੋਂ ਹੁੰਦਾ ਕਿ ਮੌਸਮ ਠੰਡਾ ਠੀਕ ਹੈ, ਫੇਰ ਤੇ ਚਲੋ ਘੁੰਮਨ ਜਲਦੀ ਦੇ ਨਾਲੇ ਸ਼ਾਪਿੰਗ ਕਰ ਆਈ ਏ।
ਹਾਂਜੀ-ਹਾਂਜੀ ਏਦਾਂ ਹੀ ਕਰਦੇ ਹਾਂ ਬਸ। ਕਿ ਜੇ ਦਿਲ ਕਰਦਾ ਤੇ, ਅ ਮਤਲਬ ਇੱਥੋਂ ਕਰ ਲਈਦੀ ਏ। ਜੇ ਦਿਲ ਕਰਦਾ ਮਤਲਬ, ਬਾਜ਼ਾਰ ਚ ਚੱਲਦੇ ਜੇ ਸਹੇਲੀਆਂ ਨਾਲ ਕਦੇ ਪਲੈਨ-ਪਲੂਨ ਬਨਾ ਲਿਆ। ਤੇ ਫੇਰ ਅਸੀਂ ਬਾਹਰ ਚਲੇ ਜਾਈਦੇ।
ਨਹੀਂ ਬਹੁਤ ਸਹੀ ਹੈ, ਵਧੀਆ ਹੁਣ ਮੈਂ ਤੇ ਆਪ ਔਨਲਾਈਨ ਸ਼ੋਪਿੰਗ ਕਰਦੀ ਆਂ। ਤੇ ਜਦੋਂ ਦੇਖਿਆ ਮੌਸਮ ਸਹੀ ਹੈ, ਗਰਮੀ ਨੀ ਹੈ ਫੇਰ ਅਸੀਂ ਔਫਲਾਈਨ ਚਲ ਜਾਇਦਾ ਲੈਣ।
ਹਾਂਜੀ, ਨਹੀਂ ਬਸ ਮੈਨੂੰ ਵੀ ਨਾ ਦੋਨੋ। ਤਰੀਕੇ ਵਧੀਆ ਲੱਗਦੇ ਨੇ। ਕਿ ਜਦੋਂ ਕਿਥੇ, ਹੁਣ ਦੇਖੋ ਕੱਲ-ਪਰਸੋਂ ਨਾ ਸਾਡੇ ਘਰੇ ਕੋਈ ਆ ਗਿਆ, ਪ੍ਰਾਹੁਣਾ ਆ ਗਿਆ।
ਅੱਛਾ-ਅੱਛਾ।
ਅਸੀਂ ਝੱਟ ਮਤਲਬ ਘਰੇ ਹੈ ਨਹੀਂ ਸੀ, ਖਾਣ-ਪੀਣ ਦਾ ਕੋਈ ਸ ਸਮਾਨ, ਤੇ ਫੇਰ ਮੈਂ ਤਾਂ ਝੱਟ
ਮੈ ਝੱਟ ਹੀ ਮੰਗਾ ਲਿਆ ਸਮਾਨ, ਅੱਛਾ-ਅੱਛਾ ਨਹੀ ਐ, ਤੇ ਬਹੁਤ ਨਹੀਂ ਬਹੁਤ ਵਧੀਆ ਆਪਣਾ ਹਾਂ, ਬਾਹਰ ਜਾਣ ਦਾ ਵੀ ਨੀ ਮਤਲਬ ਹੋਇਆ, ਕਿ ਜਾਣਾ ਮੈਂ ਕੋਈ। ਚਲੋ ਘਰ ਬੈਠੇ ਆ ਗਿਆ, ਸਮਾਨ ਹੋਰ ਕੀ ਚਾਹੀਦਾ ਏ ਇਹਦਾ ਵੀ ਬਹੁਤ ਹਾਂਜੀ, ਬੈਨੀਫਿਟ ਹੋ ਗਏ ਨੇ।
ਹਾਂਜੀ-ਹਾਂਜੀ ਬੜੇ ਬੈਨੀਫਿਟ ਨੇ ਦੇਖੋ। ਟਾਈਮ ਦੀ ਕਿੰਨੀ ਬੱਚਤ ਐ।
ਹਾਂਜੀ ਅੱਜ-ਕੱਲ ਤੇ, ਹਰ ਕੋਈ ਔਨਲਾਈਨ। ਇਂਨੀ ਸ਼ੋਪਿੰਗ ਕਰ ਰਿਹਾ, ਔਨਲਾਈਨ ਹੀ ਚੀਜ਼ਾਂ ਮੰਗਾ ਰਿਹਾ ਬਾਹਰ ਤੇ ਕੋਈ ਜਾਂਦਾ ਹੀ ਨੀ ਹੈ।
ਹਾਂਜੀ-ਹਾਂਜੀ ਦੇਖੋ ਜਿਵੇਂ, ਮਾਹਮਾਰੀ ਦਾ ਸਮਾਂ ਆਇਆ ਸੀਗਾ। ਤੇ ਤਾਂ ਵੀ ਆਪਾਂ ਨੂੰ ਚਲੋ ਲੋਕੀ ਫੇਰ ਵੀ ਘਰੇ ਬੈਠੇ ਮਾੜਾ- ਮੋਟਾ ਤੇ, ਸਮਾਨ ਆ ਹੀ ਜਾਂਦਾ ਸੀਗਾ ਤੇ, ਫੇਰ ਕਿੱਥੇ, ਮਤਲਬ ਹੋਨ ਜੇ ਹੁਣ ਜਿਵੇਂ, ਐਵੇਂ ਨਾ ਕਿ ਅਸੀਂ ਕਿਤੇ ਕਿੱਟੀ-ਕੁੱਟੀ ਤੇ ਜਾਈਦਾ, ਤੇ ਸਾਰਿਆਂ ਦਾ ਪਲੈਨ ਬਣ ਚਲਾ ਅੱਜ ਬਾਜ਼ਾਰ ਸ਼ੋਪ ਪਿੰਗ ਵੀ ਕਰ ਆਈ ਏ ਤੇ ਫੇਰ ਅਸੀਂ ਇਕੱਠੀਆਂ ਚੱਲ, ਜਾਂਨਿਆ ਨਾਲੇ ਤਾਂ ਸਹੇਲੀਆਂ ਨਾਲ ਟਾਈਮ ਸਪੈਂਡ ਹੋ ਜਾਂਦਾ ਨਾਲੇ ਇੱਕ-ਦੂਜੇ ਦੀ ਸਲਾਹ ਹੋ ਜਾਂਦੀ ਹੈ।
ਹਾਂਜੀ-ਹਾਂਜੀ, ਨਹੀਂ-ਨਹੀਂ ਬਿਲਕੁਲ ਸਹੀ ਆ ਚਲੋ ਟਾਈਮ ਚਲੋ ਸਹੇਲੀਆਂ ਨਾਲ ਚੱਲ ਜਾਓ। ਚਲੋ ਵੀ ਥੋੜਾ ਟਾਈਮ ਸਪੈਂਡ ਵੀ ਹੋ ਜਾਂਦਾ ਹੈ, ਥੋੜਾ ਮਾਇੰਡ ਫਰੈਸ਼ ਹੋ ਜਾਂਦਾ ਏ। ਚਲੋ ਘੁੰਮ ਫਿਰ ਆਈਦੈ ਦੋਵੇਂ, ਹਾਂਜੀ।
ਮਤਲਬ ਨਈ ਵਧੀਆ ਲੱਗਦਾ ਏ, ਮੈਨੂੰ ਤਾਂ ਨਾ ਦੋਵੇਂ ਤਰੀਕੇ ਵਧੀਆ ਲੱਗਦੇ ਆ ਸ਼ੋਪ ਕਿੰਦੇ ਕਿ ਮਤਲਬ ਜਦੋਂ ਜਿੱਥੇ ਰੇਟ ਮੈਨੂੰ ਘੱਟ ਲੱਗਦਾ ਏ, ਮੈਂ ਤਾਂ ਉਹ ਜਿਵੇਂ ਓਨਲਾਈਨ ਹੈ ਆਪਾਂ ਨੂੰ ਪਤਾ ਹੈ, ਕਿ ਬਾਏ ਵਨ-ਗੈਟ ਵਨ। ਯਾ, ਬਾਏ ਟੂ-ਗੈਟ ਟੂ। ਡਿਸਕਾਊਂਟ ਹੀ ਆਪਾਂ ਨੂੰ, ਬਹੁਤ ਜਿਆਦੇ ਮਿਲ ਜਾਂਦੇ ਆ।
ਫ਼ਰਕ ਹੈਗਾ, ਜੇ ਕੋਈ ਡਿਸਕਾਊਂਟ ਚ ਮਿਲ ਜਾਂਦਾ ਐ, ਕੋਈ ਜਾਂ ਆਪਾਂ ਔਫਲਾਈਨ ਲੈਣ ਜਾਂਨੇ ਆਂ ਉਹ ਸਾਨੂੰ ਥੋੜਾ ਜਿਹਾ ਮਤਲਬ ਮਹਿੰਗਾ ਲੱਗਦਾ ਵੈ। ਤੇ ਫੇਰ ਹਾਂਜੀ, ਔਨਲਾਈਨ -ਔਨਲਾਈਨ ਮੰਗਵਾ ਲਈਦਾ ਬੈਨੀਫਿਟ ਤੇ ਹੈ ਇਹਦੇ।
ਹਾਂਜੀ ਬੈਨ ਆਪਾਂ ਨੂੰ ਕਦੇ ਪੈਸੇ ਦੀ ਬੱਚਤ ਮਿਲ ਜਾਂਦੀ ਹੈ, ਜਦੋਂ ਕੋਈ ਚੀਜ਼ ਆਪਾਂ ਨੂੰ ਨਹੀਂ ਪਸੰਦ ਆਪਾਂ ਨੂੰ ਵਾਪ ਵਪਸ ਵੀ ਕਰ ਸਕਦੇ ਹ
ਹੀ
ਤੇ ਦੇਖੋ ਇਹਦੇ ਨੁਕਸਾਨ ਵੀ ਨੇ ਕੀ ਮਤਲਬ ਕਈ ਵਾਰ ਹੁਣ ਤੁਸੀਂ ਵੇਖ ਦੇਖੋ ਕਿ ਕੱਲ ਰਾਤੀ ਹੀ ਮੇਰੇ ਬੇਟੇ ਨੇ ਜਿੱਦ ਕੀਤੀ ਕਿ ਮੈਂ ਆਈਸ ਕਰ੍ਰੀਮ ਖਾਣੀ ਹੈ
ਹਾਂਜੀ ਹਾਂਜੀ
ਤੇ ਆਈਸ ਕਰ੍ਰੀਮ ਅਸੀਂ ਔਡਰ ਕਰਤੀ
ਹ ਘਰੇ ਆ ਗ ਪਰ ਜਦੋਂ ਘਰੇ ਆਈ ਤੇ ਸਾਰੀ ਮੈਲਟ ਨਿਕਲੀ
ਤੇ ਫੇਰ ਉਹ ਸਾਡੇ ਦਾ ਪੈਸਾ ਲੱਗੇ ਖ਼ਰਾਬ ਹੋ ਗਏ ਜਿਹੜਾ ਡਿਲੀਵਰੀ ਬੋਏ ਆਇਆ ਉਹ ਕਹਿੰਦਾ ਮੈਡਮ ਮੇਰੀ ਕੀ ਗਲਤੀ ਧੀਆਂ ਨਾ ਤੁਸੀਂ ਦੇਖੋ ਗਰਮੀ ਕਿੰਨੀ ਪੈਂਦੀ ਹੈ ਤੇ ਫੇਿਰ ਆਪਾਂ ਇਸ ਚੀਜ਼ ਦੀ ਕੰਪਲੇਨ ਤਾਂ ਕਿਸੇ ਨੂੰ ਨਹੀਂ ਦੇ ਸਕਦੇ
ਨਹੀਂ ਨਹੀਂ ਨਹੀਂ ਨਹੀਂ ਇਹ ਨਹੀਂੀ ਆਪਾਂ ਕਿਸੇ ਨੂੰ ਦੇ ਸਕਦੇ ਪਰ ਚਲੋ ਇਹ ਕਿ ਕੋਈ ਕੋਈ ਚੀਜ਼ ਮਤਲਬ ਸਹੀ ਆ ਜਾਂਦੀ ਕੋਈ ਕੋਈ ਚੀਜ਼ ਏਦਾਂ ਦੀ ਹੁੰਦੀ ਜਿਹੜੀ ਮਤਲਬ ਲਬ ਹਾਂ ਸ ਆਂ ਪਾਣੀ ਚ ਹਾਂ ਆਪਾਂ ਕਿਸ ਟਾਈਮ
ਪੜ੍ਹ ਲਈਏ ਉਸ ਡੇਟ ਨੂੰ ਤਾਂ ਠੀਕ ਹੈ ਜੇ ਆਪਾਂ ਜ਼ਿਆਦਾ ਹੀ ਵਿਸ਼ਵਾਸ ਕਰ ਜਏ ਤੇ ਉਹ ਤੇ ਫੇਿਰ ਆਪਾਂ ਨੂੰ ਨੁਕਸਾਨਦਾਇਕ ਵੀ ਹੈ
ਹਾਂ ਇਹ ਤਾਂ ਹੈ ਉਹ ਤਾਂ ਕਿਸੇ ਟਾਈਮ ਕਿਸੇ ਹੋਰ ਕੋਈ ਚੀਜ਼ ਮੰਗਵਾਈ ਹਦੀ ਕਲਰ ਹੀ ਉਹਦਾ ਕੋਈ ਅਲੱਗ ਹੀ ਆ ਜਾਏਗਾ ਮਤਲਬ ਇਹ ਚੀਜ਼ ਹੈ ਕਿਸੇ ਕਿਸੇ ਟਾਈਮ ਹੈ ਸਹੀ ਆ ਜਾਏਗੀ
ਹਾਂਜੀ ਹਾਂਜੀ ਨਹੀਂ ਕਦੇ ਦੇਖੋ ਮੈਨੂੰ ਵਧੀਆ ਵੀ ਲੱਗਦੀ ਹੈ ਦੋਨੇ ਤਿਰ ਉਹੀ ਹੈ ਨਾ ਕਿ ਇੱਕ ਸਿੱਖ ਦੇ ਦੋ ਪਹਿਲੂ ਹੈ ਜੇ ਕਿਸੇ ਤੋਂ ਆਪਾਂ ਨੂੰ ਲਾਭ ਮਿਲਦਾ ਤਾਂ ਉਹਦੇ ਨਾਲ ਹਾਣੀ ਵੀ ਜੁੜੀ ਹੁੰਦੀ ਦੀ ਹੈ
ਹਾਂਜੀ ਹਾਂਜੀ
ਹਾਂਜੀ ਹੁਣ ਦੇਖੋ ਬਾਜ਼ਾਰਾਂ ਚ ਆਪ ਆਪਾਂ ਜਾਂਦੇ ਹਾਂ ਕਈ ਵਾਰ ਆਪਾਂ ਨੂੰ ਡਿਸਕਾਊਂਟ ਨਹੀਂ ਮਿਲਦਾ ਛੂਟ ਨਹੀਂ ਮਿਲਦੀ ਪਰ ਆਪਾਂ ਜਦੋਂ ਮੋਬਾਇਲ ਚੋਂ ਕੋਈ ਚੀਜ਼ ਖਰੀਦਦੇ ਹਾਂ ਜਾਂ ਐਪ ਤੋਂ ਚੀਜ਼ ਖਰੀਦਦੇ ਹਾਂ ਆਪਾਂ ਨੂੰ ਡਿਸਕਾਊਟ ਵੀ ਮਿਲ ਜਾਂਦਾ ਚੰਗਾ ਭਾਰੀ ਛੂਟ ਮਿਲ ਜਾਂਦੀ ਹੈ
ਬਿਲਕੁਲ ਬਿਲਕੁਲ ਤੇ ਮੈਂ ਵੀ ਪਿੱਛੇ ਇੱਕ ਪਤਾ ਨੀ ਫੋਨ ਦਾ ਕਵਰ ਮੰਗਵਾਇਆ ਸੀ ਤੇ ਉਹਨਾਂ ਨੇ ਦਿਖਾਇਆ ਕੁਛ ਹੋਰ ਆਹ ਕੁਛ ਹੋਰ ਹੀ ਗਿਆ
ਹਾਂਜੀ ਬਸ ਫੇਿਰ ਹੈ ਨਾ ਕਈ ਵਾਰ ਉਹ ਵਾਪਿਸ ਨਹੀਂੀ ਕਰਦੇ
ਹਾਂਜੀ ਨਹੀਂ ਚਲੋ ਸਹੀ ਹੈ ਵੀ ਚਲੋ ਕਿਸੇ ਟਾਈਮ ਚੀਜ਼ ਸਹੀ ਵੀ ਆ ਜਾ ਖਾਣ ਪੀਣ ਵਧੀਆ ਚਲੋ ਕਿਸੇ ਟਾਈਮ ਸਹੀ ਆ ਜਾ ਕੱਪੜਾ ਜਾਉਣਾ ਵਾ ਨਾ ਉਹ ਥੋੜ੍ਹਾ ਪਲਰ ਚੇਂਜ ਕਰ ਦਿੰਦੇ ਨੇ
ਬਸ ਐਵੇਂ ਨਾ ਕਿ ਦੇਖੋ ਆਪਾਂ ਕੱਪੜਾ ਲੈਣਾ ਹੋਵੇ ਆਪਾਂ ਨੂੰ ਜਨਾਨੀਆਂ ਨੂੰ ਆਦਤ ਦੇਖੀਏ ਆਪਾਂ ਪਹਿਲਾਂ ਸਟੱਫ ਹੱਥ ਲਾ ਕੇ ਦੇਖੀਏ ਉਹ ਤੇ ਤਾਂ ਓਨਲਾਈਨ ਜਿਹੜਾ ਆ ਗਿਆ ਆਪਾਂ ਨੂੰ ਉਹੀ ਲੈਣਾ ਪਏਗਾ
ਹਾਂ ਹਾਂ ਨਹੀਂ ਇਹ ਤਾਂ ਹੈ ਬਿਲਕੁਲ ਬਿਲਕੁਲ ਚਲੋ ਹੈ ਵੀ ਬੈਨੀਫਿਟ ਵੀ ਹੈ ਨਹੀਂ ਵੀ ਹੈ ਪਰ ਚਲੋ ਇਹਗੀ ਕ ਸਮੇਂ ਦੀ ਬੱਚਤ ਹੈ
ਹਾਂਜੀ ਸਮੇਂ ਦੀ ਬੱਚਤ ਹੈ ਫੇਰ ਦੇਖੋ ਕੋਈ ਆਪ ਆਪਾਂ ਜਿਵੇਂ ਬਿਊਟੀ ਪ੍ਰੋਡਕਟ ਲੈਂਦੇ ਹਾਂ ਆਪਾਂ ਆਪਦਾ ਮੇਕਅਪ ਦਾ ਸਮਾਨ ਲੈਂਦੇ ਹਾਂ ਇਹ ਆਪ ਆਪਾਂ ਨੂੰ ਇਹ ਨ ਪਤਾ ਨਾ ਕਿ ਆਪਣੇ ਕੋਲ ਰੀਜਨਲ ਆਇਆ ਜਾਂ ਨਕਲੀ ਆਇਆ ਆਪਾਂ ਇਹ ਕਿਸੇ ਚੀਜ਼ ਦੀ ਤੁਲਨਾ ਨਹੀਂ ਕਰ ਸਕਦੇ ਕਿਸੇ ਨਾਲ
ਇਹ ਸ ਮਤਲਬ ਚੀਜ਼ ਦੀ ਕੋਈ ਨੀ, ਉਹ ਗਰੰਟੀ ਕੋਈ ਵੀ ਨਹੀਂ ਹੁੰਦੀ
ਹਾਂਜੀ, ਗਰੰਟੀ ਕਿਸੇ ਚੀਜ਼ ਦੀ ਨਹੀਂ
ਹਾਂ ਨਹੀਂ ਗਰੰਟੀ ਨਹੀ ਕੋਈ ਹੁੰਦੀ
ਕਈ ਵਾਰ ਦਿਖਾਉਂਦੇ ਕੁਛ ਹੋਰ ਨੇ, ਤੇ ਭੇਜਦੇ ਕੁਛ ਹੋਰ ਨੇ
ਹਾਂ ਇਹੀ ਹੁੰਦਾ ਵਾ, ਕੋਈ -ਕੋਈ ਕਿਸੇ ਕੋਈ ਕੋਈ ਚੀਜ਼ ਅੱਛੀ ਆ ਜਾਏਗੀ ਪਰ ਨਹੀਂ ਅੱਛਾ। ਸਾਰੀਆਂ 'ਚ।
ਹਾਂਜੀ। ਆਪਾਂ। ਔਫਲਾਈਨ। ਸ਼ੋਪਿੰਗ। ਕਰਨ। ਜਾਈਏ। ਹੁਣ। ਆਪਾਂ। ਜੁੱਤੀਆਂ। ਚੱਪਲਾਂ। ਲੈਣ। ਜ। ਆਪਾਂ। ਤਸੱਲੀ। ਨਾਲ। ਆਪਦੇ। ਪੈਰ 'ਚ ਪਾ ਕੇ ਦੇਖਦੇ ਹਾਂ ਕਿ ਸਾਡੇ ਪੈਰ ਤੇ ਸੋਹਣੀ ਲੱਗਦੀ ਪਈ ਹੈ। ਸਾਡੇ ਪੈਰ ਦਾ ਸਾਈਜ਼ ਪੂਰਾ ਹੈ। ਤੇ ਆਪਾਂ ਇਹਦੇ ਵਿੱਚ ਕੰਫਰਟੇਬਲ। ਨਾ। ਜਾਂ। ਨਹੀਂ। ਆ। ਹਾਂ। ਤਸੱਲੀ। ਬਖਸ਼। ਚੀਜ਼। ਲੈ। ਕੇ। ਆਉਂਦੇ। ਹਾਂ।
ਹਾਂ। ਨਹੀਂ। ਵੀ। ਹੁੰਦੀ। ਚਲੋ। ਅਗਲੇ। ਦਿਨ। ਵਾਪਿਸ ਕਰਵਾਉਣ ਵੀ ਚੱਲ ਜਾਂਦੇ ਹਾਂ
ਹਾਂ। ਹੋ। ਹੀ। ਜਾਂਦਾ। ਜੇ। ਆਪਣੀ। ਬਾਜ਼ਾਰ। ਚ। ਬਣੀ। ਠਣੀ। ਹੈ। ਤਾਂ। ਆਪਾਂ। ਵਾਪਿਸ।
ਹਾਂਜੀ-ਹਾਂਜੀ। ਹਾਂਜੀ-ਹਾਂਜੀ। ਨਹੀਂ। ਸਹੀ। ਹੈ। ਚਲੋ। ਉੱਥੇ। ਤਸੱਲੀ। ਬਖਸ਼ਣਾ। ਚੀਜ਼। ਆ। ਜਾਏਗੀ। ਇੱਥੇ। ਚਲੋ। ਇਹ। ਹੈ। ਕਿ। ਚਲੋ। ਸਾਨੂੰ। ਚੰਗੀ। ਲੱਗੀ। ਤੇ। ਅਸੀਂ। ਮੰਗਵਾ। ਲੈਂਦੇ। ਹਾਂ। ਮਤਲਬ। ਅ। ਅੰਦਾਜ਼ਾ। ਇਹੀ। ਹੁੰਦਾ। ਕਿ। ਹਾਂ। ਵੀ। ਸਹੀ। ਆਏਗੀ। ਪਰ। ਜਦੋਂ। ਬਦਲ। ਕੇ। ਆਵੇ। ਫਿਰ। ਮਤਲਬ। ਕਹਿ। ਦਿੰਦਾ। ਕਿ। ਨਹੀਂ। ਸਾਨੂੰ। ਪਸੰਦ। ਨਹੀਂ।।
ਕਈ। ਵਾਰ। ਨਾ। ਮਤਲਬ। ਚੀਜ਼ਾਂ ਦਾ ਹੋ ਜਾਂਦੀ ਅਦਲ ਬਦਲ ਫੇਰ ਹੋ ਜਾਂਦਾ ਹੈ। ਜਿਹੜੀ ਚੀਜ ਖਾਣੀ। ਉਹ। ਆਉਣੀ। ਨੀ। ਤੇ ਬਸ ਇਹੀ ਹੈ। ਕਿ ਆਪਾਂ ਕਹਿੰਦੇ ਹਾਂ ਕਿ ਦੋਵੇਂ ਚੀਜ਼ਾਂ ਹੀ ਬਹੁਤ ਵਧੀਆ ਨੇ ਆਪ। ਦੀ। ਥਾਂ। ਤੇ। ਨੇ। ਲੇਕਿਨ। ਆਪਾਂ। ਨੂੰ। ਉਹ। ਚੀਜ਼। ਘਰ ਤੋਂ ਕੰਮ ਲੈਣਾ ਚਾਹੀਦਾ ਹੈ। ਜਿਹੜੀ ਆਪਣੇ ਵਾਸਤੇ ਸਹੀ ਹੈ। ਜਾਂ। ਜਿਹਦੇ 'ਚ ਆਪਾਂ ਲੱਗਦਾ ਆਪਾਂ ਨੂੰ ਫ਼ਾਇਦਾ ਹੁੰਦਾ ਹ।
ਫਾਇਦਾ ਬਸ-ਬਸ। ਚਲੋ ਇਹ ਕਿਸੇ ਟਾਈਮ ਅ ਚੀਜ਼ ਸਾਨੂੰ ਮਹਿੰਗੀ ਵੀ ਮਿਲਦੀ ਹੁੰਦੀ ਹੈ ਤੇ ਅਸੀਂ ਮਤਲਬ। ਮਹ ਤੇ ਦੇਖਦੇ ਆ ਬਚਕਾਮ ਤੇ ਮਿਲ ਜਾਂਦੀ ਹੈ।
ਹਾਂਜੀ।
ਹਾਂ ਇਹ ਤਾਂ ਹੈ।
ਹੁਣ ਜਿਵੇਂ ਅਸੀਂ ਗਰੋਸਰੀ ਹੈ ਜਾਂ ਘਰ ਦਾ ਰਾਸ਼ਨ ਰੂਸ਼ਨ ਹੈ। ਉਹ ਤਾਂ ਮੈਨੂੰ ਐਵੇਂ ਲੱਗਦਾ ਕਿ ਦੁਕਾਨਾਂ ਤੋਂ ਹੀ ਲਿਆਉਣਾ ਚੰਗੀ ਚੀਜ਼ ਹੈ। ਕਿਉਂਕਿ ਆਪਾਂ ਨੂੰ ਕੀ ਪਤਾ ਕਿ। ਥੇ ਕਦੋਂ ਦੀ ਪੈਕਟ ਵਾਲੀਆਂ ਚੀਜ਼ਾਂ ਪਈਆਂ ਨੇ। ਅਕਸਰ ਇਹ ਖਾਣ ਵਾਲੀ ਚੀਜ਼ ਹੈ, ਆਪਾਂ ਆਪਦੇ ਬੱਚਿਆਂ ਨੂੰ ਆਪਦੇ। ਪਰਿਵਾਰ ਨੂੰ ਖਵਾਉਣੀ ਹੈ, ਤੇ ਆਪਾਂ ਨੂੰ ਇਹ ਹੁੰਦਾ ਕੀ ਇਹ ਚੀਜ਼ ਫਰੈਸ਼ ਮਿਲੇ ਹੁਣ ਤੁਸੀਂ ਦੇਖੋ। ਦੇਖੋ ਵੱਡੇ -ਵੱਡੇ ਮੋਲ ਨੇ ਜਾਂ ਵੱਡੇ -ਵੱਡੇ ਗਰੋਸਰੀਜ਼। ਸਟੋਰ ਨੇ ਉੱਥੇ ਫਲ- ਫਰੂਟ, ਸਬਜ਼ੀਆਂ ਸਭ ਕੁਛ ਹੁੰਦਾ ਹੈ। ਲੇਕਿਨ ਫਰੈਸ਼ ਨਹੀਂ ਹੁੰਦਾ।
ਫਰੈਸ਼ ਨਹੀਂ ਹੁੰਦਾ, ਹਾਂਜੀ -ਹਾਂਜੀ ਚਲੋ ਇਹ ਤੇ ਹੈ ਚਲੋ। ਅਸੀਂ ਮਤਲਬ ਔਫਲਾਈਨ ਲੈਣ ਜਾਂਦੇ ਹਾਂ, ਉਹ ਆਪਾਂ ਅੱਖੀਂ ਦੇਖ ਕੇ ਲੈਦੇ ਹ। ਚੀਜ਼ ਖਾਂਦੇ ਵੀ ਹ।
ਕੇ ਲੈਂਦੇ ਆ ਜੇ ਕੋਈ ਫਰੂਟ ਆਉਂਦਾ ਆਪਾਂ ਨੂੰ ਇਹ ਤਾਂ ਪਤਾ ਨਾ ਕਿ ਰੋਜ਼ ਦੀ ਰੋਜ਼ ਫਰੈਸ਼ ਮੰਡੀ। ਚੋਂ ਆਇਆ ਹੋਇਆ ਹੈ।
ਹਾਂਜੀ-ਹਾਂਜੀ। ਨਹੀਂ-ਨਹੀਂ ਬਿਲਕੁਲ-ਬਿਲਕੁਲ। ਇਹ ਤੇ ਚਲੋ, ਇਹ ਤੇ ਸਾਨੂੰ ਖੁੱਦ ਨੂੰ ਪਤਾ ਲੱਗਦਾ ਨਾ ਕਿ ਵੀ ਹਾਂ ਬ। ਇਹ ਚੀਜ਼ ਸਾਡੇ ਲਈ ਸਹੀ ਹੈ। ਨਹੀਂ ਹੈ। ਐਕਸਪੈਰੀ ਉਹੀ ਗੱਲ ਆ ਗਈ ਨਾ ਤੁਹਾਡੀ। ਐਕਸਪੈਰੀ ਚੀਜ਼ਾਂ ਵੀ ਦੇ ਦਿੰਦੇ ਨੇ। ਓਫਲਾਈਨ।
ਦੇ ਦਿੰਦੇ ਨੇ ਬਿਲਕੁਲ ਦੇ ਦਿੰਦੇ ਨੇ ਕਈ ਵਾਰ ਹੋਇਆ ਸਾਡੇ ਨਾਲ। ਤਾਂ ਹੀ ਫੇਿਰ। ਮੈਂ ਤਾਂ ਇਹ ਮਤਲਬ ਡਿਸਾਈਡ ਕਰ ਲਿਆ ਕਿ ਜਿਹੜਾ ਖਾਣ ਪੀਣ ਦਾ ਸਮਾਨ ਹੈ ਉਹ ਤਾਂ ਜਾ ਕੇ। ਕੀ ਲਿਆਵਾਂਗੇ ਕੋਈ। ਹਾਂ ਜੇ ਕਦੇ ਜੇ ਦੇਖੋ ਘਰੇ ਕੋਈ ਇੱਕੋ ਦਮ ਕੋਈ ਗੈਸਟ ਤਾਂ ਆ ਜਾਂਦਾ ਫੇਿਰ ਮੰਗਵਾਉਣਾ। ਪੈਂਦਾ ਆਪਾਂ ਇਸ ਗੱਲ ਦੀ ਸਹ ਨੀ ਦਿੰਦੇ ਕਿ ਆਪਾਂ ਹਮੇਸ਼ਾ ਉੱਥੋਂ ਲਿਆਵਾਂਗੇ। ਕਈ ਵਾਰ ਮਜਬੂਰੀ ਬਣ ਜਾਂਦੀ ਹੈ ਘਰੇ ਕੋਈ ਨਹੀਂ ਹੁੰਦਾ ਜਾਂ ਘਰੇ ਵੀ ਗੱਲ ਦਾ ਬਾਜ਼ਾਰ ਅੱਜ ਕੱਲ੍ਹ ਘਰਾਂ ਤੋਂ ਦੂਰ ਨੇ ਫੇਿਰ ਮੰਗਵਾ ਲਈਦਾ ਕਦੇ
ਹ ਹਾਂ ਇਹ ਤਾਂ ਹੈ ਚਲੋ ਕਿਸੇ ਟਾਈਮ ਬੈਨੀਫਿਟ ਵੀ ਹੋ ਜਾਂਦਾ ਕਿਸੇ ਟਾਈਮ ਨਹੀਂ ਵੀ ਹੁੰਦਾ
ਹਾਂਜੀ-ਹਾਂਜੀ ਆਪਾਂ ਤਾਂ ਕਹਿੰਦੇ ਹਾਂ ਕਿ ਦੋਵੇਂ ਚੀਜ਼ਾਂ ਹੀ ਤੁਹਾਨੂੰ ਵੀ ਦੋਵੇਂ ਚੀਜ਼ਾਂ ਹੀ ਬੈਸਟ ਨੇ ਆਪਦੀ ਆਪਦੀ ਜਗ੍ਹਾ ਤੇ ਨੇ ਆਪਦਾ ਆਪਦਾ ਮਤਲ ਮਤਲਬ ਮਹੱਤਵ ਹੈ ਦੋਵਾਂ ਦਾ ਤੇ ਆਪਾਂ ਨੂੰ ਦੋਵੇਂ ਹੀ ਯੂਜ਼ ਕਰਨੇ ਚਾਹੀਦੇ ਆ
ਦੋਵੇਂ ਚੀਜ਼ਾਂ ਦੋਵੇਂ ਚੀਜ਼ ਫਾਇਦਾ ਜੇ ਸਭ ਲੈ ਰਹੇ ਫਾਇਦਾ ਅਸੀ ਕਯੋ ਨਾ ਲਈਏ
ਹਾਂਜੀ-ਹਾਂਜੀ ਚਲੋ ਜੀ ਠੀਕ ਹੈ ਦੀਦੀ
ਠੀਕ ਹੈ ਜੀ